ਸਤਿ ਸ੍ਰੀ ਅਕਾਲ, ਹੋਰ ਕੀ ਹਾਲ ਹੈ।
ਬਸ ਵਧੀਆ ਤੁਸੀਂ ਸੁਣਾਓ
ਵਧੀਆ ਹੋ ਗਈ ਭੈਣ ਨਾਲ ਗਲਾ।
ਹੋ ਗਇਆਂ ਬਸ, ਠੀਕ ਕੁਛ ਨੀ, ਬਸ ਇਹ ਹੀ ਆਸ ਪਾਸ ਵਾਲੀਆਂ ਹੀ ਗੱਲਾਂ। ਕਹੀਦਾ। ਬੜਾ ਮੂਡ ਖ਼ਰਾਬ ਹੈ। ਮੈਂ ਤ ਕਿਹਾ ਪਰਸੌ ਛੋਥ, ਨਾ ਇੱਕ ਕਵੋ ਤੇ ਨਾ ਚਾਰ ਸੁਣੋ। ਹੋਰ ਸੁਣਾਓ ਅੱਜ ਕੱਲ੍ਹ ਮਾਹੌਲ ਬਹੁਤ ਹੀ ਗੰਦਾ ਹੋਇਆ ਦਾ, ਅੱਜ ਕੱਲ੍ਹ ਨਾ ਆਪਣੇ ਘਰ ਚ ਮਸਤ ਰਹਿਣਾ ਚਾਹੀਦਾ
ਓਵੀ ਫੇਰ
ਕੀ ਕਰੀਏ, ਸਮਝ ਨੀ ਆਉਂਦੀ ਕੁਛ, ਮੈਂ ਤੇ ਚਾਹੁੰਦੀ ਹਾਂ, ਮੈਂ ਨਾ ਕਿਤੇ ਬਾਹਰ ਨਿਕਲਾਂ।
ਬਾਹਰ ਕਿੱਥੇ ਜਾਊਗੇ
ਅ ਮੈਂ ਵੀ ਇਹ ਚਾਹੁੰਦੀ ਹਾਂ, ਮੈਂ ਕੋਈ ਐਸਾ ਆਪਣਾ ਬਿਜਨਸ ਬਣਾ ਲਾ ਕੋਈ, ਕੋਈ ਬਿਜੀ ਹੋ ਜਾ ਬਸ ਕਿ ਕਿਸੇ ਨਾਲ ਗੱਲ ਕਰਨ ਨਾ ਟਾਈਮ ਹੀ ਨਾ ਲੱਗੇ
ਫਿਰ ਅੱਜ ਕੀ ਕੀ ਕੀਤਾ ਸਵੇਰੇ
ਮੈਂ ਮੈਂ ਨਾ ਅੱਜ ਸਵੇਰੇ ਪਹਲੇ ਉਠੀ, ਉੱਠ ਕੇ ਮੈਂ ਨਾਤੀ ਨਾ ਕੇ ਮੈਂ ਪਾਠ ਪੂਜਾ ਕੀਤੀ ਤੇ ਫੇਰ ਮੈਂ, ਉਸ ਤੋਂ ਬਾਅਦ ਨਾਸ਼ਤਾ ਬਣਾਇਆ
ਹੂ
ਨਾਸ਼ਤਾ ਬਣਾਉਣ ਦੇ ਬਾਦ, ਰੋਜ਼ ਸਾਡੇ ਪੜੋਸੀਆਂ ਚ ਅੱਜ ਉਹ ਹੈਗਾ ਸੀ ਪੂਰਨ ਮਾਸ਼ੀ
ਤਾਂ ਤੇ ਤੁਹਾਡੀ ਛੁੱਟੀ ਹੋ ਗਈ ਰੋਟੀ ਦੁਪਹਿਰ ਦੀ
ਨਾਸ਼ਤੇ ਦੀ ਤੇ ਹੋਈ ਨਾ
ਨਾਸ਼ਤਾ ਇੱਕ ਇੱਕ ਹੀ ਖਾਧੀ ਹੈਗੀ
ਨਹੀਂ ਇਹਨਾਂ ਨੇ, ਤੇ ਇਹਨਾਂ ਦੀ ਤੇ ਮੈਂ ਸਾਰੀਆਂ ਬਣਾਈਆਂ ਸੀ ਚਾਰ ਪੰਜ ਬਣਾਏ ਸੀ, ਫੁਲਕੇ ਇਹਨਾਂ ਦੇ ਤੇ ਬਸ ਦੁਪਹਿਰੇ ਅਸੀਂ ਉੱਥੇ ਖਾ ਲੀ ਤੇ ਫੇਰ ਉੱਥੋਂ ਖਾ ਕੇ, ਪੁੂੜੀਆਂ ਖਾਧੀਆਂ ਸੀ, ਨੀਂਦ ਆ ਗਈ, ਘਰ ਆ ਗੇ। ਫਿਰ ਮੈਂ ਸੋ ਗਈ। ਫੇਰ ਬਸ ਫੋਨਾ ਨਾਲ ਹੀ ਟੱਕਰਾਂ ਮਾਰਦੀ ਪਈ ਆ ਉਦੋਂ ਦੀ ਜਿਹੜੀ ਮੇਰੀ ਕੁੜੀ ਹੈ ਉਹਦੀ ਤੇ ਲੱਤਾਂ ਤੇ ਟਿੱਕਦੀਆਂ ਹੀ ਨਹੀਂ ਹੈਗੀਆਂ। ਉਹ ਕਦੀ ਕਿਤੇ ਵਰ ਜਾਂਦੀ ਕਦੀ ਕਿਤੇ ਕਦੀ ਕਿਤੇ ਕਦੀ ਅੰਦਰ ਕਦੀ ਬਾਹਰ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਤੇ ਮੈਂ ਇੱਥੇ ਦੀ ਇੱਥੋਂ ਜੰਮੀ ਹੋਈ ਆਂ।
ਚੰਗੀ ਗੱਲ ਹੈ ਕੋਈ ਗੱ
ਕੀ ਕਰਾਂ ਅਰੇ ਨਹੀਂ ਮੈਨੂੰ ਚੰਗਾ ਨ ਲੱਗਦਾ। ਸਾਡੇ ਜਿਹੜੇ ਨਾਰ ਰਹਿੰਦੀ ਏ ਨੇ ਉਹ ਸਗੋਂ ਬਾਹਰ ਹੀ ਸਾਹਮਣੇ ਉਹਨਾਂ ਦੀ ਝ ਹੁੰਦੀ ਆ ਕੌਣ ਕਿੱਥੇ ਚੱਲਿਆ।
ਹੋਰ
ਇੱਧਰ ਦਰਵਾਜ਼ਾ ਹੁੰਦਾ ਨਾ ਦੂਜੇ ਪਾਸੇ ਫਿਰ ਮੈਨੂੰ ਕੋਈ ਪਰਵਾਹ ਨਹੀਂ ਹੋਣੀ ਫਿਰ ਤੇ ਮੈਂ ਸੁਨੈਨਾ ਘਰ ਬੜੀ ਰਹਿਣਾ ਸੀ। ਮੇਰਾ ਉਧਰੋਂ ਸਾਹਮਣੇ ਨਿਕਲ ਕੇ ਜਾਣਾ ਮੈਨੂੰ ਬੜਾ ਗੰਦਾ ਲੱਗਦਾ ਵਾ।
ਕਈ ਵਾਰ ਦੇ ਇਹ ਵੀ ਕੱਟ ਹੁੰਦੇ ਹੂਣ ਵੀ ਕੱਟ ਹੋਏ ਸੀ। ਹੁਣ ਮਾਂ ਆਈ ਦੀ ਏ ਨਾ। ਕੁਛ ਨਹੀਂ ਚਾਚੀ ਬੈਠੀ ਦੀ ਏ।
ਕਹਿੰਦੇ ਹੀ ਕੁਛ
ਅੱਛਾ ਸਾਰੇ ਦੁਪਹਿਰੇ ਚਲੇ ਗਏ ਹੀ। ਉਹ ਜਿਹੜੇ ਵੱਡੇ -ਵੱਡੇ ਉਹਨਾਂ ਦੇ ਪਤੀਲੇ ਪਤੂਲੇ ਸੀ।
ਅੱਛਾ ਬਾਹਰ ਲਿਆ ਕੇ।
ਹੂੰ-ਹੂੰ ਠੀਕ ਹੈ ਅੱਜ ਤੇ ਕਵਿਸ਼ ਦੀ ਮੰਮੀ ਠੀਕ ਘਰ ਕੀ ਚੱਲ ਰਿਹਾ ਬੋਲਦੀ ਚਾਲ ਦੀ ਪਈ ਸੀ ਨਾ।
ਚਾਰ ਸਾਲ
ਚਲੋ ਠੀਕ ਹੈ ਆਪਣੇ ਘਰ 'ਚ ਹੋਣਾ ਚਾਹੀਦਾ। ਹੋਰ ਤੁਸੀਂ ਸੁਣਾਓ।
ਉਹਦਾ ਕੀ ਹਾਲ ਹੈ ਗੁਰਪ੍ਰੀਤ
ਪਤਾ ਨਹੀਂ ਜਾਨ ਨਹੀਂ ਦਿੰਦੀ ਮ ਬਸ ਗੱਲ ਕਰਨ ਨੀ ਸਾਡਤੀ।
ਕਰਾਂ ਮੈਂ ਤੇ ਨਾ ਇੱਕ ਗੁਲਾਈ ਇੰਨਾ ਪੈ ਗਿਆਦਾ ਕਿਸੇ ਵੇਲੇ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਵਾ। ਹੂੰ
ਕੋਈ ਨੀ ਖੋਲ ਲੋ।
ਪਤਾ ਨੀ ਐਲ ਹ ਸਾਇਜ ਤੇ ਆਪਣੇ ਤੇਰੇ -ਤੇਰੇ ਵੱਲ ਹੋ ਗਏ। ਹੂੰ
ਬੋਲੋ ਗੁੜੀਆ ਹੈਲੋ ਆਂਟੀ
ਹਾਂਜੀ ਕੀ ਕਰਦੇ ਹੋ ਫਿਰ
ਕੀ ਸੁਨਾਨੀ ਸੀ ਤੁਸੀਂ ਮੈਨੂੰ
ਕੀ ਮੇ ਕੁੱਛ ਗੱਲ ਕਰਦੀ ਪਈ ਸੀ ਮੇਰੇ ਦਮਾਗ
ਪੌਣੇ ਛੇ ਦੇ।
ਹਾਂ ਪੇ ਅ ਰੋਲਾ ਇੱਕ ਗੱਲੋਂ ਕਿਸ ਵੇਲੇ ਮੈਂ ਬੜਾ ਪਛਤਾਨੀ ਵੀ ਇਨਾ ਰੌਲਾ ਨੀ ਪੈਣਾ ਚਾਹੀਦਾ। ਪਰ ਇਹ ਕਈ ਵਾਰੀ ਇਹ ਵੀ ਸੋਚਦੀਆਂ ਵੀ ਉਹਨਾਂ ਨੇ ਵੀ ਤੇ ਸਾਰੇ ਰਿਸ਼ਤੇਦਾਰਾਂ ਨੂੰ ਇਹ ਟੋਟਲੀ ਦੱਸਿਆ ਹੀ ਹੋਇਆ।
ਪਰ ਪਤਾ ਕੀ ਹੈ, ਦੇਖੋ ਉਹਨਾਂ ਦੀ, ਰਿਸ਼ਤੇਦਾਰ ਚ ਤੇ ਸਾਡੇ ਰਿਸ਼ਤੇ ਦਾਰ, ਬਾਜ਼ਾਰ ਚ ਜ਼ਮੀਨ ਆਸਮਾਨ ਰੱਖਣਗੇ, ਉਹਨਾਂ ਦੇ ਮਾਮੇ ਹਰ ਕਿਸੇ ਦੀ ਸੋਚ, ਵਧੀਆ, ਏਸ ਕਰਕੇ ਨੀ ਐ, ਬੇਸਿਕ ਉਹ ਐੰਵੀ ਨੇ। ਵੀ, ਉਹ ਕਦੇ ਤੁਸੀਂ ਸੋਚੋ ਕਿ ਉਹਨਾਂ ਦਾ ਮੁੰਡਾ, ਇਸ ਕਰਕੇ ਉਹ ਨਹੀਂ ਕਰਦੇ।
ਹਮਮ
ਵੀ ਮੁੰਡਾ, ਮੁੰਡੇ ਨੇ ਕੀਤੇ ਤਾਂ, ਕਰਕੇ ਉਹ ਕੁੱਛ ਕਹਿੰਦੇ ਨਹੀਂ ਇਹ ਚੀਜ਼ ਨੇ ਪਰ ਬੰਦੇ ਨੂੰ, ਅਗਰ ਉਹਨਾਂ ਦੀ ਕੁੜੀ ਦੀ ਵੀ ਕੁੜੀ ਦਾ ਵੀ ਹੁੰਦਾ ਨਾ, ਉਹ ਤਾਂ ਵੀ ਕੁੱਛ ਨੀ ਕਹਿੰਦੇ, ਸਾਰਿਆਂ ਨੇ ਪੁੱਛਿਆ ਸੀ, ਰਿਸ਼ਤੇ ਦਾ ਤੇ, ਅਗਰ ਕੋਈ ਹੈ, ਦੱਸਦੇ ਆਪਾਂ ਆਪਾਂ ਮੰਨ ਜਾਂਗੇ, ਅਗਰ ਸਹੀ ਹੋਇਆ, ਦੀਦੀ ਕਹਿੰਦੇ, ਕਿ ਹੈਗੇ।
ਸਮਝ ਨੀ, ਆਈ ਮੈਨੂੰ ਤੁਹਾਡੀ ਗੱਲ ਦੀ।
ਮੈਂ ਕਿਹਾ, ਸਾਡੇ ਰਿਸ਼ਤੇਦਾਰ ਐਂ, ਚਾਹੇ ਤੂੰ ਉਹਨਾਂ ਦੀ ਰਿਸ਼ਤੇਦਾਰ ਐਂ
ਹਾਂ, ਤੇ ਦੀਦੀ
ਮੈਂ ਕਿਹਾ, ਅਗਰ ਦੀਦੀ, ਤੁਸੀਂ ਸੋਚੋ ਕਿ ਕਦੀ ਉਹਨਾਂ ਨੇ ਰਿਸ਼ਤੇਦਾਰ, ਇਸ ਕਰਕੇ ਨਹੀਂ ਕਹਿੰਦੇ, ਬੀ ਕੀਤੀ, ਕਿਉਂਕਿ ਉਹ ਮੁੰਡਾ ਹੈ।
ਹਮਮ
ਬਈ, ਮੈਂ ਕੁੜੀ ਆਂ, ਇਸ ਕਰਕੇ ਸਾਨੂੰ ਬੋਲਦੇ ਨੇ ਸਾਰੇ ਵੀ, ਸਾਡੀ ਕੁੜੀ ਐ, ਇਹ ਚੀਜ਼ ਨਹੀਂ ਅਗਰ ਉਹਨਾਂ ਦੀ ਕੁੜੀ ਵੀ ਹੁੰਦੀ ਨਾ, ਮਤਲਬ ਕੁੜੀ ਦਾ ਵੀ ਹੁੰਦਾ ਤਾਂ, ਵੀ ਉਹਨਾਂ ਦੇ ਰਿਸ਼ਤੇਦਾਰ ਨੇ, ਏਹੀ ਕਹਿੰਦੇ ਸਾਰਿਆਂ ਨੇ ਪੁੱਛਿਆ ਸੀ, ਰਿਸ਼ਤਾ ਕਰਨ ਤੋਂ ਪਹਿਲਾਂ ਕਹਿੰਦੇ, ਕੋਈ ਹੈ, ਤੇ ਦੱਸ ਦੇ ਮੁੰਡਾ ਚੰਗਾ ਹੋਏਗਾ, ਆਪਾਂ ਕਰ ਦਾਂਗੇ।
ਅੱਛਾ।
ਉਹਨੇ ਕਿਹਾ, ਮੇਰਾ ਹੈ ਨਹੀਂ, ਫੇਰ ਉਹਨਾਂ ਨੇ ਖੁਦ ਹੀ ਕਰਤਾ ਸੀ, ਪਿੰਡ ਤੇ ਰਿਸ਼ਤਾ, ਹੁਣ ਰਿਸ਼ਤਾ ਕੀਤਾ। ਪਹਿਲਾਂ ਕਰਨ ਤੋਂ ਪਹਿਲਾਂ ਪੁੱਛਿਆ ਸੀ, ਉਹ ਕਹਿੰਦੀ ਮੇਰਾ ਹੈ ਹੀ ਨਹੀਂ। ਨਾ, ਮੈਨੂੰ ਕੁਛ ਹੈ ਇੱਦਾਂ ਦਾ ਲਗਾਵ ਕਿਸ
ਅੱਛਾ।
ਸਾਡੇ, ਸਾਡੇ, ਰਿਸ਼ਤੇਦਾਰਾਂ ਦੀ ਹੈਗੀ ਨੀਜ
ਓਹੀ, ਬਸ ਸੋਚ- ਸੋਚ ਕੇ ਪਰੇਸ਼ਾਨ ਹੁੰਦੀ ਆ, ਕਿ ਪੂਰੇ ਪੰਜ ਸਾਲ ਕੱਢਣੇ ਆ, ਕਿੱਦਾਂ ਕੱਢਾਂਗੇ।
ਐ ਤੇ, ਮੈਨੂੰ ਵੀ ਨਹੀਂ ਪਤਾ, ਮੈਂ ਸੋਚਦੀ ਆਂ
ਕਿਉਂਕਿ, ਏ ਆਹ, ਹਜੇ ਇਹ ਤੇ ਹੈ ਨੀ, ਇੱਕ ਦੋ ਮਹੀਨਾ ਕਮ ਸੇ ਕਮ ਜੇ ਪੰਜ ਸਾਲ ਹੈ, ਪੰਜ ਸਾਲ ਕਿੱਦਾਂ ਕੱਢਾਂਗੇ।
ਕੀ, ਕਿਹ ਸਕਦੇ?
ਮੈਂ ਤੇ, ਕਹਿੰਦੀ ਰੱਬ ਕਰੇ ਹੁਣ ਇੱਥੇ ਹੀ ਹੋਵੇ ਬਾਇਚਾਂਸ ਕੋਈ, ਐਸਾ ਗੱਲ ਬਣ ਗਈ। ਤੇ, ਬੜਾ ਮੁਸ਼ਕਿਲ ਹੋ ਜਾਣਾ, ਸਾਡੇ ਵਾਸਤੇ ਹਨਾ ਹੋਣਾ ਨਾ?
ਠੀਕ ਹੈ।
ਇੱਕ ਗੱਲੋਂ ਤੇ ਸਹੀ ਹੈ, ਉਹ ਜ਼ਿਆਦਾ ਫੋਨ ਨਹੀਂ ਕਰਦਾ। ਠੀਕ ਹੈ, ਨਹੀਂ ਮੁੜਕੇ ਠੀਕ ਹੈ। ਇੱਕ ਗੱਲੋਂ ਗ਼ਲਤ ਵੀ ਆ, ਫੇਰ ਤੈਨੂੰ ਵੀ ਤੈਨੂੰ ਬਾਰ -ਬਾਰ, ਇਹ ਦਿਮਾਗ ਚ ਆ ਆਂਦਾ ਹੋਏਗਾ, ਪਤਾ ਨੀ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ, ਕੋਈ ਹੋਰ ਨਾ ਰੱਖ ਲਈ ਹੋਏ, ਉਹ ਹੈ ਯੇ ਹੈ, ਹੈਨਾ।
ਕਿਆ? ਮਤਲਬ
ਤੇ, ਇੱਕ ਗੱਲੋਂ ਸ ਫੋਨ ਘੱਟ ਕਰਦਾ ਹੈ, ਸਹੀ ਵੀ ਹੈ। ਇੱਕ ਗੱਲੋਂ, ਤੇਰੇ ਦਿਮਾਗ ਚ ਆਉਂਦਾ ਹੋਏਗਾ ਬੀ ਆਜੋ। ਇੱਕ ਤੇਰੇ ਦਿਮਾਗ ਚ, ਏਹ ਆਉਂਦਾ ਹੋਏਗਾ ਵੀ, ਉਹ ਕਿਸੇ ਹੋਰ ਨਾਲ ਨਾ ਗੱਲ ਕਰਦਾ। ਹੈਂ?
ਪੰਜ। ਕੋਈ ਨਾ ਭਾਂਜੀ ਗੱਲ ਕਰ ਲਓ। ਮੰਮੀ ਮੈਂਸ ਬਾਤ ਨਹੀਂ ਮਾਰੀ ਹੈਲੋ ਆ।
ਹ ਹਾ ਹਹ।
ਹੋਰ ਭੈਣ ਜੀ ਠੀਕ ਆ ਹਾ। ਠੇਆ
ਹੋਰ। ਹੋਰ ਬਸ ਬੈਠੇ ਰਹਿੰਦੇ ਆ ਪਾਗਲਾ ਆਂਗੂ ਕਦੀ ਗੇਮ ਖੇਲਦੇ ਹਾਂ ਕਦੀ ਕੁਛ ਕਰਦੇ ਹਾਂ ਬਸ ਟੈਮ ਪਾਸ ਹੁੰਦਾ ਹੀ ਨਹੀਂ ਹੈ ਕੀ ਕਰੀਏ?
ਅ ਬ ਚਾਚੀ ਆਈ ਦ ਰਾਣੀ ਤੁਹਾਡੀ ਗੱਲਾਂ ਮਾਰਦੇ ਪ ਖਿੜਕੀਆਂ ਤੋਂ।
ਕੀ ਕਰੀਏ ਕੁਛ ਤੇ ਕਰਨਾ ਹੀ ਆ ਹੁਣ ਵਿਹਲੇ ਰਹਿ ਕੇ
ਐਸ ਨਹੀਂ ਤੁਸੀਂ ਕੀ ਕਹਿੰਦੇ ਇੱਕ ਗੱਲ ਸਹੀ ਵੀ ਹੈ।
ਮਤਲਬ ਕਿ ਨਹੀਂ ਜਿਆਦਾ ਗੱਲ ਕਰਦੇਣਾ ਇੱਕ ਗਲੋਂ ਸਹੀ ਵੀ ਹੈ। ਪਰ ਤੇਰੇ ਮਨ ਚ ਇਹ ਆਉਂਦਾ ਹੋਏਗਾ ਵੀ ਮੇਰੇ ਨਾ ਘੱਟ ਗੱਲ ਕਰ ਇਹ ਕਿਤੇ ਹੋਰ ਹੀ ਨਾ ਲੱਗਾ ਹੋਏ ਜਾ ਕਿਸੇ
ਨਹੀਂ ਇਹੰਨਾ ਤਾ ਮੈਨੂੰ ਵਿਸ਼ਵਾਸ ਹੈ ਕਿ ਹੋਰ ਨੀ ਲੱਗਿਆ ਹੈਗਾ ਮੈਨੂੰ ਪਤਾ ਕਿੱਧਰ ਕਿੱਧਰ ਲੱਗਿਆ ਹੁੰਦਾ ਉਹ ਜਾਂ ਫਿਰ ਇੰਸਟਾਗ੍ਰਾਮ ਚਲੰਦੇ ਹੁੰਦਾ। ਜਾਂ ਮੁ ਜਾਂ ਆਪਣੇ ਦੋਸਤ ਨਾਲ ਗੱਲਾਂ ਮਾਰਦਾ ਜਾਂ ਇੱਕ ਦਿੱਲੀ ਦੇ ਦਿ ਕੀ ਉਹਦੇ ਨਾਲ ਗੱਲਾਂ ਮਾਰਨਾ ਇਹ ਫੋਨ ਜਾਂ ਗੇਮ ਖੇਲੇਗਾ ਪਬਜੀ ਇਹ ਚੀਜ਼ਾਂ ਕਰਦ ਮੈਨੂੰ ਇੰਨਾ ਪ ਉਸ ਤੋਂ ਇਲਾਵਾ ਗੱਲ ਨੀ ਕਰਦਾ ਹੈਗਾ ਪਰ ਮੈਨੂੰ ਇਹ ਹੈ। ਮੇਰੇ ਨਾਲ ਮੇਰੇ ਵਾਸਤੇ ਉਹਦੇ ਕੋਲ ਟਾਈਮ ਨਹੀ ਮੈਂ ਇਸ ਕਰਕੇ ਉਹਨੂੰ ਬੁਲਾ ਨਹੀ ਸੀ ਰਹੀ ਕਿੰਨੇ ਦਿਨਾਂ
ਅੱਛਾ।
ਅਗਲਾ ਬੰਦਾ ਮੈਂ ਮੰਨਦੀ ਹਾਂ ਕੰਮ ਕਰਦਾ ਕਿ ਮੈਂ ਵਿਹਲੀ ਹਾਂ ਬ ਮੈਨੂੰ ਨੌਕਰੀ ਨੀ ਲੱਗੀ ਮੰਨਦੀ ਉਹ ਕੰਮ ਕਰਦਾ ਫੈਕਟਰੀ ਚ ਤੇ ਬੰਦਾ ਥੋ੍ਹੇ ਟਾਈਮ ਤੇ ਫਰੀ ਹੁੰਦਾ ਉਹਨਾਂ ਨੂੰ ਹੁੰਦਾ ਹੋਏਗਾ ਨਾ ਵੀ ਮੈਂ ਇਨੇ ਟਾਈਮ ਤੋਂ ਗੱਲ ਨੀ ਕੀਤੀ ਤੇ ਉਹਨੂੰ ਤੜਫ ਨਹੀ ਹੈਗੀ ਗੱਲ ਕਰਨ ਦੀ ਮੈਂ ਕਿਉ ਤੜਫ ਰੱਖਾ ਆਪਣੇ ਮਨ ਚ ਮੈਨੂੰ ਵੀ ਨੀ ਤੜਫ ਆਏ ਗੀ ਹੁ
ਮੇਰੀ ਉਹਦੇ ਨਾਲ ਨਾ ਇਸ ਇਸੇ ਕੋਲ ਤੇ ਗੱਲ ਕਰਾਂਣਾ ਤੇ ਮੈਂ ਉਹਨੂੰ ਸਮਝਾਵਾਂਗੀ ਥੋੜਾ ਜਿਹਾ।
ਉਹਦੀ ਸ਼ਾਇਦ ਕੋਲ ਹੋ ਚੁੱਕੀ ਹੈ ਸ਼ਾਇਦ ਮੈਂ ਤੁਸੀਂ ਫੋਨ ਕਰਕੇ ਕਹਿਣਾ ਇੱਕ ਵਾਰ ਕਿ ਮੈਨੂੰ ਕੋਲ ਕਰੀਏ
ਅੱਛਾ।
ਮੈਂ ਤੇ ਕਹਿੰਦੀ ਨੀ ਤੁੂੰਂ ਈ ਕਹਿ ਦੇ ਮੈਂ ਉਹਨੂੰ ਬੁਲਾਉਂਦੀ ਨ ਕਿੰਨੇ ਦਿਨਾਂ
ਹਮ ਅੱਛਾ। ਉਹਨੇ ਕੀ ਕੋਈ ਗ਼ਲਤੀ ਕਰ ਦਿੱਤੀ ਟੀਸ਼ਰਟ ਲਿਆ ਆ ਗ ਹ ਹਾ ਆ।
ਨਹੀਂ ਬਸ ਵਸੀ ਠੀਕ ਹੈ ਚਲ